ਹ
ਹਾਂਜੀ, ਹਾਂਜੀ।
ਓਅ ਹੋਰ ਕੀ ਹਾਲ-ਚਾਲ?
ਬਸ ਵਧੀਆ ਬੈਠੇ ਸੀਗੇ ਰੋਟੀ-ਰੁਟੀ ਖਾਗੇ।
ਹੂੰ ਅੱਛਾ, ਖਾ ਲਈ ਰੋਟੀ?
ਹਾਂਜੀ ਰੋਟੀ ਖਾਲੀ ਐ ਤੇਨ ਵਜ ਕੇ ਸਾਡੇ ਓਹ ਰੈਂਦੇ ਆ ਮਤਲਬ ਏਕ ਆਂਟੀ ਜੀ ਆ ਬਾਰ ਓਨਾਂ ਦੀ ਸ਼ੋਪ ਆ ਤੋ ਵਹੀ ਕੈ ਰਹੇ ਸੀ ਚੱਲ ਥੋੜਾ ਮੇਰੇ ਨਾਲ ਕਰਕੇ ਬਾਰ
ਹੂੰ-ਹੂੰ।
ਹਾਂਜੀ ਤੇ ਓਹੀ ਕੈਂਦੇ ਥੋੜਾ ਮੇਰੇ ਨਾਲ ਚਾਲ ਨਾਲ ਕਰਕੇ, ਘਰੇ ਕੋਈ ਨੀ ਤੇ ਕੰਮ ਠੰਦੇ ਦੁ ਤਾਨੂੰ ਪਤਾ ਕਿਓ ਨੀ ਲਯਾ ਕਰਕੇ ਮੈਂ, ਤੇ ਹਾਂਜੀ ਕੈਂਦੀ ਚਲੋ ਕੱਠੇ ਆ ਜਾਵਾਂਗੇ ਨਾਲ, ਤੇ ਮੈਂ ਕੈਆ ਚਲੋ ਠੀਕ ਐ ਚੱਲਦੇ ਆ।
ਹੂੰ-ਹੂੰ ਤੇ ਬੜੀ ਜਲਦੀ ਰੋਟੀ ਖਾ ਲੈਂਦੇ ਹੋ ਤੁਸੀਂ
ਹਾਂਜੀ ਅਸੀਂ ਖਾ ਲੈਂਦੀ, ਛੇਤੀ ਹਾਂਜੀ।
ਹਾਂ ਛੇਤੀ ਖਾਣਾ ਠੀਕ ਰੈਂਦਾ ਰਾਤ ਨੂੰ
ਹਾਂਜੀ-ਹਾਂਜੀ ਛੇਤੀ ਖਾਲੋ ਠੀਕ ਆ।
ਜਿੰਨਾ ਛੇਤੀ ਖਾਲੋ ਓਨਾ ਠੀਕ ਐ।
ਹਾਂਜੀ-ਹਾਂਜੀ, ਓਕੇ ਹੂੰ।
ਅ ਅੱਜ, ਅੱਜ ਗਿਆ ਸੀ ਬੱਚਿਆਂ ਦੇ ਸਕੂਲ
ਹਾਂਜੀ।
ਅ ਵੀ ਓਥੇ ਓਨਾਂ ਦਾ ਕੋਈ ਪ੍ਰੋਗਰਾਮ ਦਾ ਚੱਲ ਰੈਯਾ ਤੇ ਬੁਲਾਇਆ ਸੀ ਏਨਾਂ ਨੇ
ਹਾਂਜੀ।
ਤੇ ਕੀ ਕੰਮ-ਵਮ ਕਰਨਾ ਪਏਗਾ ਥੋੜਾ ਜੇਆ ਅਆ ਕੇ ਤੇ ਕੰਮ-ਵਮ ਵੇਖਣ ਗਏ ਸੀ ਤੇ ਬੋਤ ਵੱਡਾ ਕੰਮ ਕਰਾ ਰਹੇ ਨੇ
ਹਾਂਜੀ-ਹਾਂਜੀ।
ਤੇ ਪੂਰੇ ਸਕੂਲ ਦਾ ਕਾਰੀਕ੍ਰਮ ਹੈਗਾ ਨਾ, ਫੇਰ ਓਈ
ਜਿੱਥੇ-ਜਿੱਥੇ ਕੁੰਮਣ ਗਏ ਸੀ, ਤੁਸੀਂ ਜਿੜਾ ਓਥੇ ਕੁੰਮਣ ਗਏ ਸੀ ਓਹ ਕਿਸ ਤਰ੍ਹਾਂ ਰੈਯਾ ਤਾੜਾ ਟਰਿਪ
ਹੁਣ ਤੇ ਵਧੀਆ ਰੈਯਾ।
ਹੂੰ।
ਬੋਤ ਵਧੀਆ ਰੈਯਾ ਗਿਆ ਸੀ, ਤੇ ਜੇ ਜਦੋਂ ਪੋਚੇ ਤੇ ਰਾਤ ਨੂੰ ਪੋਚੇ ਓਥੇ
ਅੱਛਾ।
ਤੇ ਫਿਰ ਰਾਤ ਨੂੰ ਫੇਰ ਓਥੇ ਈ ਓਹ ਆਰਾਮ ਕੀਤਾ ਹੋਟਲ ਤੇ
ਹਾਂਜੀ।
ਫਿਰ ਹੋਟਲ ਚ ਆਰਾਮ ਕਰਕੇ ਸਵੇਰੇ ਉਠੇ। ਤੇ ਨਾਸ਼ਤਾ-ਪਾਣੀ ਹੋਟਲ ਤੋਂ ਈ ਕੀਤਾ ਫੇਰ।
ਅੱਸਾ਼, ਅੱਸਾ਼।
ਤੇ ਫੇਰ ਕਰ ਕਰਾ ਕੇ ਗਿਆਰਾਂ ਵਜੇ ਨਿਕਲੇ ਬਾਰ। ਫੇਰ ਗਿਆਰਾਂ ਵਜੇ ਜਦੋਂ ਨਿਕਲੇ ਤੇ ਫਿਰ ਮਤਲਬ ਪੂਰਾ ਵਧੀਆ ਮਹੌਲ ਸੀ ਉਥੇ। ਤੇ ਫਿਰ ਓਹੀ ਦੋ-ਤਿੰਨ ਦਿਨ ਉੱਥੇ ਈ ਰਏ।
ਹੂੰ।
ਮੈਂ ਕਿਆ ਹੁਣ ਆਏਆ ਤੇ ਚੰਗੀ ਤਰ੍ਹਾਂ, ਕੀ ਬਾਰ-ਬਾਰ ਜਾਣਾ ਹੁੰਦਾ ਨੀ।
ਹਾਂਜੀ, ਹਾਂਜੀ।
ਤੇ ਏਸ ਕਰਕੇ ਮੈਂ ਕਿਆ ਚਲੋ ਦੋ-ਤਿੰਨ ਦਿਨ ਲਾ ਅਗਰ ਲੱਗ ਵੀ ਜਾਣ ਤੇ ਕੋਈ ਦਿੱਕਤ ਨੀ ਐ।
ਹਾਂਜੀ, ਹਾਂਜੀ।
ਹੂੰ, ਤੇ ਇਸ ਕਰਕੇ ਫੇਰ ਓਹ ਓਥੇ ਈ ਰਏ ਫੇਰ। ਦੋ-ਤਿੰਨ ਦਿਨ ਫੇਰ ਆਏ ਵਾਪਸ ਹੋਰ ਤੁਸੀਂ ਨੀ ਜਾਣਾ?
ਨਹੀਂ, ਅਸੀਂ ਹਾਲੀ ਕਿੱਥੇ ਹੁਣ ਥੋੜਾ ਬਰਸਾਤਾਂ ਜਿ ਨਿਕਲ ਜੇ ਫੇਰ ਚਲਾਂਗੀ ਹੁਣ ਸਫ਼ਾਈ ਵੁਫਈ ਕਰਨ ਚ ਲੱਗੇ ਆ ਘਰ ਦੀ। ਤੇ ਹਾਂਜੀ, ਮੇਰਾ ਓਹ ਛੋਟਾ ਦਿਓਰ ਹੈਗਾ ਜੇੜਾ, ਓਹਦੇ ਵਾਸਤੇ ਹੁਣ ਇੱਕ ਰਿਸ਼ਤਾ ਆਯਾ ਹੀ। ਤੇ ਓਹੀ ਕੁੜੀ ਵਾਲਿਆਂ ਨੇ ਹਾਂਜੀ ਘਰੇ ਔਣਾ ਤੇ ਓਹੀ ਸਾਫ਼-ਸਫ਼ਾਈ ਚ ਲੱਗੇ ਹੋਏ ਆ। ਉਪਰ-ਨੀਚੇ, ਹਾਜੀ। ਪੂਰੀ ਸਫ਼ਾਈ ਓਣਾ ਕਰਨੀ ਪੈਣੀ। ਹਾਂਜੀ, ਓਹੀ ਕਰਨੀ ਪੈਣੀ ਏ, ਓਹੀ ਲੱਗੇ ਹੋਏ ਆ ਬਸ ਹਾਂਜੀ। ਕਿਚਨ ਚੇ ਥੋੜ੍ਹਾ ਓਹ ਕ ਥੋੜਾ-ਥੋੜਾ ਕਰਕੇ ਕਰ ਲੇ ਕਿਉਂਕਿ ਜੈਦਾ ਮੇਰੇ ਸੇ ਹੁੰਦਾ ਨੀ ਆ। ਮੇਰੇ ਥੋੜੀ ਮੋਡ ਹਾਂਜੀ ਥੋੜੀ ਸ਼ੋਲਡਰ ਦੀ ਪ੍ਰੋਬਲਮ ਐ। ਓਈ ਫੇਰ ਹਾਂਜੀ, ਤੋ ਓਈ ਥੋੜਾ-ਥੋੜ੍ਹਾ ਕਰਕੇ ਲੱਗੇ। ਹੂੰ, ਓਈ ਥੋੜਾ
ਪ੍ਰੋਬਲਮ ਹੈਗੀ ਏ।
ਹਾਂਜੀ, ਓਹ ਤੇ ਐ। ਸਭ ਨੂੰ ਵੀ ਕੁਛ ਨਾ ਕੁਛ ਲੱਗਾ ਈ ਏ।
ਨਹੀਂ ਤਾਂ ਪਾਲੇ ਕੈੰਦੇ ਸੀਗੀ ਓਹ ਬਜ਼ੁਰਗ ਬੰਦੇ ਨੂੰ ਹੇਗਾ ਏਹ ਹੇਗਾ, ਓਹ ਹੈਗਾ।
ਅਨਾਥ ਕਲ ਬੁਜ਼ੁਰਗ ਬੱਚਾ ਸਭ ਇੱਕੋ ਈ ਬਣੇ ਪਏ।
ਅੱਜ-ਕੱਲ੍ਹ ਤੇ ਸਾਰਿਆਂ ਨੂੰ ਹੁਣ ਕੁਝ ਨਾ ਕੁਝ, ਕੁਛ ਨਾ ਕੁਛ
ਲੱਗਾ ਈ ਐ, ਹਾਂਜੀ ਸਹੀ ਐ। ਹੂੰ, ਸਹੀ ਗੱਲ ਐ। ਛੋਟੇ-ਛੋਟੇ ਬੱਚੇ ਅੱਜ-ਕੱਲ ਕੈੰਦੇ ਐ ਸਾਡੀ ਲੱਤ ਦੁੱਖਣ ਡੀ ਆ। ਸਾਨੂੰ ਹੱਥ ਦੁੱਖਣ ਡਿਆ ਵਾ। ਸਾਡੇ ਸੇਰ ਪੀੜ ਹੋਣ ਡੇਆ ਆ। ਸਾਡੇ ਟੈਮ ਚ ਸਾਨੂੰ ਪਤਾ ਈ ਨੀ ਹੁੰਦਾ ਹੀ ਕਿ ਸੇਰ ਪੀੜ ਵੀ ਕੁਛ ਹੁੰਦਾ ਏ।
ਹੂੰ, ਅੱਜ-ਕੱਲ ਖਾਣ-ਪੀਣ ਵੀ ਉਸ ਤਰ੍ਹਾਂ ਈ ਹੋ ਗਿਆ ਨਾ।
ਹਾਂਜੀ, ਹਾਂਜੀ।
ਖਾਣ-ਪੀਣ ਵੀ ਅੱਜ-ਕੱਲ੍ਹ ਖ਼ਰਾਬ ਹੋ ਗਿਐ ਪੂਰਾ। ਤੇ, ਪੈਲੇ ਖਾਣ-ਪੀਣ ਤਗੜਾ ਸੀ।
ਹਾਂਜੀ।
ਹੁਣ ਅੱਜ-ਕੱਲ ਸਾਰਾ ਨ ਸਾਰਾ ਕੁੱਝ ਨਕਲੀ ਆ ਰਿਐ।
ਹਾਂਜੀ।
ਤੇ ਹੋਣ ਓਸ ਕਰ ਕੇ ਛੋਟੇ-ਛੋਟੇ ਬੱਚੇ ਨੂੰ ਦੇਖੋ ਨਾ ਚਸ਼ਮੇ ਲੱਗ ਗਏ, ਬਾਲ ਸਫੇਦ ਹੋ ਗਏ।
ਹਾਂਜੀ ਓ ਤੇ ਆ, ਅੱਜ-ਕਲ ਏ ਤਾਂ ਫਿਰ ਬੋਤ ਈ ਕੋਮਨ ਈ ਹੋ ਗੇਆ। ਹੂੰ, ਹਾਂਜੀ। ਹੋਰ ਘਰੇ ਸਾਰੇ ਠੀਕ ਐ?
ਸਬ ਵਦੀਆ ਨੇ ਮੰਮੀ ਡਿੱਗੇ ਸੀ, ਬਾਥਰੂਮ 'ਚ ਹੂੰ, ਮਮੀ ਡਿੱਗ ਗੇ ਸੀ ਬਾਥਰੂਮ 'ਚ ਤੇ ਫੇਰ ਓਨਾ ਦੇ ਮ, ਮੱਥੇ ਚ ਆ ਗਈ ਚੋਟ ਆਈ ਸੀ ਹਾਂ, ਲੱਗ ਗੀ ਗਈ ਸੀ ਸਵੇਰੇ ਤਿੰਨ ਵਜੇ ਗਿਰੇ ਨੇ ਬਾਥਰੂਮ ਜਾ ਰੇ ਸੀ ਤੇ ਡਿੱਗ ਪਏ
ਹੂੰ-ਹੂੰ।
ਫੇਰ ਓਨਾਂ ਦੇ ਮੱਥੇ 'ਚ ਚੋਟ ਆਈ ਤੇ ਸਵੇਰੇ ਈ ਲੇਕੇ ਗਏ ਫੇਰ ਡਾਕਟਰ ਦੇ ਕੋਲ
ਅੱਸ਼-ਅੱਸਾ਼।
ਤੇ, ਬ ਅਰ ਮੱਥਾ ਥੋੜਾ ਜਾ ਫੱਟ ਗੇਆ ਸੀ।
ਹਾਂਜੀ।
ਤੇ ਫੇਰ ਡਾ ਡਾਕਟਰ ਕੈਂਦਾ ਕਿ ਓ ਕਰਨਾ ਪਏਗਾ ਮਤਲਬ, ਟਾਕੇ ਲ ਗਨ ਗੇ।
ਹਾਂਜੀ।
ਤੇ ਅਸੀਂ ਕੇਆ ਲਗਾਓ ਫੇਰ ਹੁਨ ਓਤੇ ਕਰਵਾਨਾ ਈ ਸੀ ਤੇ ਫੇਰ, ਤੇ ਫੇਰ ਓ ਕਰਵਾ ਕੇ
ਹਾਂਜੀ।
ਚੰਗੀ ਤਰਾਂ ਫੇਰ ਓ ਸਵੇਰੇ ਫੇਰ ਓਨਾ ਨੂੰ ਲੇ ਕੇ ਆਏ ਤੇ ਬੋਤ ਜਾਦਾ ਪਰਸ਼ਾਨੀ ਹੋ ਗਈ ਸੀ ਸਵੇਰੇ।
ਹਾਂਜੀ।
ਹੂੰ, ਹੋਨ ਠੀਕ ਨੇ।
ਅੱਛ-ਅੱਛਾ, ਹਾਂਜੀ ਚਲੋ ਠੀਕ ਹੋ ਜਾਨਗੇ ਹਾਂਜੀ। ਠੀਕ ਐ ਫੇਰ ਹਾਂਜੀ ਫੇਰ ਲੌਨੀ ਤਾਂਨੂੰ, ਹਾਂਜੀ।
ਅੱਛਾ ਠੀਕ ਏ।
ਹਾਂਜੀ-ਹਾਂਜੀ, ਠੀ ਹਾਂਜੀ ਰਾੱਖ ਰੀ ਆਂ ਫੇਰ ਲਗਾਉਂਗੀ।